ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕ ਪਰਿਵਾਰ ਵਧਿਆ ਜੇ ਤੁਸੀਂ
ਸਭ ਵਧੀਆ ਵਧੀਆ ਵਧੀਆ
ਹਾਂਜੀ ਹਾਂਜੀ ਬਹੁਤ ਵਧੀਆ ਜੀ ਸਭ ਵਧੀਆ ਬ ਬੜੀ ਤੇਜ਼ ਧੁੱਪ ਨਿਕਲ ਨਿਕਲੀ ਹੋਈ ਹੈ ਤੇ ਫੇਿਰ ਲੰਚ ਤੁਸੀਂ ਕਰ ਲਿਆ ਜੀ
ਹੋਰ ਅਸੀਂ ਤਾਂ ਲਾਲੂ ਸਵੀਕਾਰਕੇ ਮੈਂ ਵਿਹਲੀ ਵੀ ਹੋ ਗ ਮੈਂ ਤਾਂ ਅਖ਼ਬਾਰ ਪੜ੍ਹਦੀ ਹ ਮੇਰੇ ਹੱਥ ਚ ਇੱਕ ਵਜ ਅਖ਼ਬਾਰ ਹੈ ਪਾਸ ਫੋਨ ਮੈਂਰੇ ਕਿਹਾ ਚਲ ਤੁਹਾਨੂੰ ਫੋਨ ਲ ਲੋ ਬੜੇ ਦਿਨੱਗੇ ਤੁੂੰ ਫੋਨ ਹੋਰ ਤੁਸੀਂ ਪੜ੍ਹਦੇ ਹੋ ਅਖਬਾਰ ਵਗੈਰਾ ਕਿ ਫੋਨ ਚਲਾਉਂਦੇ ਰਹਿੰਦੇ ਆ
ਨਹੀਂ ਮੈਂ ਉਹ ਇੰਗਲਿਸ਼ ਦੇ ਨਿਊਜ਼ ਪੇਪਰ ਪਹਿਲਲੇ ਪੜ੍ਹਦਾ ਸੀ ਹੁਣ ਛੱਡਿਆ ਤੇ ਫਿਰ ਹੁਣ ਮੈਂ ਆਪਣਾ ਮਤਲਬ ਕਿ ਬਿਜਨਸ ਹੀ ਮੈਨੇਜ ਕਰਦਾ ਵਾਂ ਤੇ ਫਿਰ ਇਹ ਗੱਲ ਪੁੱਜਣੀ ਸੀ ਤੁਹਾਡੇ ਤੋਂ ਹਾਂਜੀ ਮੈਂ ਪੁੱਛਣਾ ਸੀ ਜਿਵੇਂ ਹੁਣ ਜੇ ਜੂਨ ਦੀ ਛੁੱਟੀਆਂ ਚੱਲ ਰਹੀਆਂ ਨੇ ਠੀਕ ਹੈ ਜੀ ਤੇ ਤੁਹਾਡੇ ਬੱਚਿਆਂ ਦੀ ਛੁੱਟੀਆਂ ਵੀ ਪੈ ਗਈਆਂ ਹੋਣੀਆਂ ਨੇ ਹਾਂਜੀ ਹਾਂਜੀ ਅਤੇ ਫਿਰ ਮੈਂ ਇਹ ਸੋਚ ਰਿਹਾ ਸੀ ਜਿਵੇਂ ਹੁਣ ਗਰਮੀ ਬੜੀ ਪੈਂਦੀ ਪਈ ਹੈ ਠੀਕ ਹੈ ਅਤੇ ਫਿਰ ਮਤਲਬ ਕਿ ਇਹ ਹਰ ਸਾਲ ਗਰਮੀ ਦਾ ਰਿਿਕੋਡ ਟੁੱਟਦਾ ਹੈ ਠੀਕ ਹੈ ਜੀ ਹਰ ਸਾਲ ਸਮਰ ਸੀਜਨ ਦਾ ਗੋ ਟੋ ਹੀ ਰਿਹਾ ਕਦੀ ਫੋਰਟੀ ਫਾਈਵ ਡਿਗਰੀਜ਼ ਸੈਲਸੀਅਸ ਤ ਠੀਕ ਹੈ ਹੋਰ ਕਦੇ ਹਾਂਜੀ ਉਹ ਹੋਰ ਹਾਂਜੀ ਹਾਂਜੀ ਉਹ ਕਈ ਐਸੇ ਉਹ ਸਟੇਟਸ ਵੀ ਹੈਗੇੀਆਂ ਨੇ ਜਿੱਥੇ ਅ ਫਿਫਟੀ ਡਿਗਰੀ ਸੈਲਸੀਅਸ ਟੈਂਪਰੇਚਰ ਹੋਇਆ ਦਾ ਠੀਕ ਹੈ ਜੀ ਹਜੀਿ ਉਹ ਜੀ ਹੁਣ ਤੁਸੀਂ ਇਸ ਬਾਰੇ ਚ ਕੀ ਸੁਣਾ ਦਿੰਦੇ ਹੋ ਕਿ ਇਹ ਸਭ ਕਿ ਂ ਰਿਹਾਮਦੀ ਵਜ੍ਹ ਨਾਲ ਫੈਕਟ
ਸਾਡਾ ਮੇਨ ਹਾਂਜੀ ਹਾਂਜੀ ਸਭ ਤੋਂ ਵੱਡਾ ਮੇਨ ਰੀਜ਼
ਹਾਂਜੀ ਤੂੰਬਾਰਾ ਦੱਸੋ ਕੀ ਕੀਆ
ਪੇੜ ਵੀ ਘੱਟਲਗਾਣਾ ਤੇ ਪੋਲੂਸ਼ਨ ਦੋਨੋ ਚੀਜ਼ਾਂ ਸਾ ਮੇਨ ਰੀਜ਼ਨ ਤੁਸੀਂ ਕੀ ਤੁਹਾਡਾ ਕੀ ਵਿਚਾਰ ਹੈ। ਕਿ ਕਿਉਂ ਸਾਡੀ ਇਹਨਾਂ ਅਹ ਜਾਰਿਹਾ ਵ
ਦੇਖੋ ਜੀ ਅਗਰ ਮੈਂ ਮਤਲਬ ਕਿ ਅਗਰ ਮੈਂ ਅਦਰ ਕੰਟਰੀਜ਼ ਦੀ ਗੱਲ ਕਰਾਂ ਜਿਵੇਂ ਚਾਈਨਾ ਅਮੈਰੀਕਾ ਉੱਥੇ ਕਿ ਹਰ ਜਗ੍ਹਾ ਇਲੈਕਟ੍ਰਿਕ ਵਹੀਕਲ ਹੈ। ਨਾ ਕਿ ਡੀਜ਼ਲ ਨਾ ਕਿ ਪੈਟਰੋਲ ਠੀਕ ਹੈ। ਜੀ ਔਰ ਕਈ ਦੇਸ਼ ਐਸੇ ਹੈਗੇ ਨੇ ਲਾਈਕ ਦੁਬਈ ਸਾਊਦੀ ਅਰਬੀਆ ਉਹਨਾਂ ਨੇ ਮਤਲਬ ਕਿ ਟਰਾਇਲ ਇਹਨਾਂ ਨੇ ਕੀਤਾ ਕਾਫ਼ੀ ਛੋਟੇ ਏਰੀਏ 'ਚ ਮਤਲਬ ਕਿ ਰੇਗਿਸਤਾਨ ਨੂੰ ਇਹਨਾਂ ਨੇ ਮਤਲਬ ਕਿ ਟਰੀ ਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਨਾਂ ਨੂੰ ਇਸ ਕੰਮ 'ਚ ਸਕਸੈਸ ਵੀ ਮਿਲੀ ਹੈ।
ਓਕੇ ਅੱਛਾ
ਰੇਗਿਸਤਾਨ ਉਹ ਨੇ ਜੰਗਲ ਬਣਾਇਆ ਹੈ। ਠੀਕ ਹੈ। ਜੀ ਹੋਰ ਅਸੀਂ ਹੋਰ ਇੰਡੀਅਨਸ ਕੀ ਕਰਦੇ ਪਏ ਨੇ ਵੱਡੇ ਵੱਡੇ ਮਤਲਬ ਕਿ ਅਪਾਰਟਮੈਂਟ ਬਣਾਉਣ ਲਈ ਜੰਗਲ ਸਾਫ਼ ਕਰਦੇ ਪਏ ਨੇ ਠੀਕ ਹੈ। ਜੀ ਪੇੜ ਪੌਦੇ ਜੀ ਜਾਨਵਰ ਖਤਮ ਹੋ ਗਏ ਨੇ ਚੀਤਾ ਠੀਕ ਹੈ। ਜੀ ਲੈਪੜ ਹੋ ਗਏ ਲੋਇਨ ਹੋ ਗਏ ਠੀਕ ਹੈ। ਜੀ ਇਹ ਤਾਂ ਮਤਲਬ ਕਿ ਪਹਿਲੇ ਕਰੋੜੋ ਹੈਗੇ ਸੀ ਹੁਣ ਤਾਂ ਅਸੀਂ ਤੁਸੀਂ ਇਤਨ ਹੈਗੇ ਨੇ ਜਿਵੇਂ ਹੁਣ ਤੁਸੀਂ ਉਂਗਲੀਆਂ 'ਚ ਗਿਣ ਸਕਦੇ ਹੋ।
ਸਹੀ ਗੱਲ ਸਹੀ ਗੱਲ ਹੈ।
ਹੁਣ ਚੀਤਾ ਦੀ ਅਗਰ ਗ ਗੱਲ ਕਰਾਂ ਜੋ ਸਭ ਤੋਂ ਫਾਸਟਰ ਹੈਗਾ ਪਲੈਨਟ ਮਤਲਬ ਕਿ ਫਾਸਟਰ ਐਨੀਮਲ ਆਫ ਪਲੈਨਟ ਠੀਕ ਹੈ। ਜੀ ਉਹ ਬਿਲਕੁਲ ਵੀ ਮਤਲਬ ਕਿ ਢਾਈ ਹਜ਼ਾਰ ਜਾਂ ਤਿੰਨ ਹਜ਼ਾਰ ਰਹਿ ਗਏ ਨੇ ਬਸ।
ਅੱਛਾ
ਜੀ ਔਰ ਇਹ ਸਭ ਮਤਲਬ ਕਿ ਇੰਡੀਅਨ ਗਵਰਮੈਂਟ ਦੀ ਵਜ੍ਹਾ ਜਿਵੇਂ ਵੱਡੇ ਵੱਡੇ ਮਤਲਬ ਕਿ ਅਸੀਂ ਹੁਣ ਨਦੀਆਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਾਡੀ ਮਾਂ ਹੈਗੀ ਗੰਗਾ ਮਾ ਹੈਗੀ ਠੀਕ ਹੈ। ਜੀ ਔਰ ਜੀ ਬਿਲਕੁਲ ਸਹੀ ਕਹਿੰਦੇ ਔਰ ਗੰਗਾ ਮਾਂ ਕਹਿੰਦੇ ਹੋਏ ਤਾਂ ਵੀ ਅਸੀਂ ਪੁਲ ਤੇ ਖੜੇ ਹੋ ਕੇ ਪੰਨੀਆਂ ਫੈਕ ਦਿੰਦੇ ਹਾਂ ਨੀਚੇ ਆਪਣਾ ਗੰਦ ਫੈਕ ਦਿੰਦੇ ਹਾਂ ਠੀਕ ਹੈ। ਜੀ ਬੋਤਲਾਂ ਬੋਤ ਤਲਾਂ ਫਕਦੇ ਹਾਂ ਪਲਾਸਟਿਕ ਸਭ ਤੋਂ ਜ਼ਿਆਦਾ ਅਸੀਂ ਫੇਕਦੇ ਹਾਂ ਪਲਾਸਟਿਕ ਐਸਾ ਪਲਾਸਟਿਕ ਜੋ ਉਹਨੂੰ ਲੱਖੋ ਸਾਲ ਲੱਗ ਜਾਂਦੇ ਤਾਂ ਵੀ ਉਹ ਖਰਾਬ ਮਤਲਬ ਕਿ ਬਿਲਕੁਲ ਤਾਂ ਵੀ ਉਹ ਮਤਲਬ ਕਿ ਬਿਲਕੁੱਲ ਕੋਲ ਬੋਸ਼ ਨਹੀਂ ਹੁੰਦਾ ਤਾਂ ਵੀ
ਹਾਂ ਬਿਲਕੁਲ -ਬਿਲਕੁਲ- ਬਿਲਕੁਲ- ਬਿਲਕੁਲ ਉਹਨੂੰ ਚ' ਦਬਾ ਦੀ ਬਟ ਤੁਸੀਂ ਇਹ ਦੱਸੋ ਨਾ ਪਲਾਸਟਿਕ ਵਿੱਚ ਉਹ ਬਣਾਉਂਦੇ ਕਿਉਂ ਨੇ ਪਲਾਸਟਿਕ ਖਤਮ ਹੀ ਕਿਉਂ ਨੀ ਹੋ ਜਾਂਦਾ ਵਿੱਚ ਫੈਕਟਰੀ ਇਸ ਨੂੰ ਬੈਨ ਕਿਉਂ ਨਹੀ ਕਰਦੇ। ਤੇ
ਕਮਾਈ ਦਾ ਸੋਰਸ ਹੈਗਾ ਨਾ। ਸਰਕਾਰ ਨੂੰ ਟੈਕਸ ਮਿਲ ਰਿਹਾ। ਹਾਂਜੀ, ਤੇ ਕਈ ਐਸੇ ਦੇਸ਼ ਹੈਗੇ ਨੇ ਜਿਵੇਂ ਹੁਣ ਦੁਬਈ ਦੁਬਈ ਚ ਜੀਰੋ ਟੈਕਸ ਹੈਗਾ ਇਸ ਕਰਕੇ ਸਾਰੇ ਮਿਲੇਨਰ ਬਿਨਨਰ ਉੱਥੇ ਜਾਂਦੇ ਨੇ। ਠੀਕ ਹੈ ਜੀ ਹੋਰ ਉਸ ਸਾਡੇ ਇੱਧਰ ਬਾਰਾਂ ਪਰਸੈਂਟ ਤੋਂ ਲੈ ਕੇ ਅਠਾਰਾਂ ਪਰਸੈਂਟ
ਨਹੀਂ ਦੇਖੋ ਜੀ ਟੈਕਸੀ ਤਾਂ ਜ਼ਰੂਰੀ ਹੈਗੇ ਨਾ ਹੁਣ ਤਾਂਹੀ ਤਾਂ ਕੰਟਰੀ ਡੈਵਲਪ ਕਰੇਗੀ ਉਹਨਾਂ ਨੂੰ ਸਰਕਾਰ ਨੂੰ ਪੈਸਾ ਮਿਲੇਗਾ ਤਾਂ ਕੰਮ ਕਰੇਗੀ ਨਾ ਅਤੇ ਉਹਥ ਜ਼ੀਰੋ ਪਰਸੈਂਟ
ਜੀ
ਸਰਕਾਰ ਕਿਵੇਂ ਕਰਦੀ ਜਿੱਥੇ ਜ਼ੀਰੋ ਪਰਸੈਂਟ ਟੈਕਸ ਟੈਕਸ ਲੈ ਕੇ ਤਾਂ ਸਰਕਾਰ ਸਾਰੇ ਕੰਮ ਕਰਦੀ ਹੈ ਨਾ ਸਾਡੇ ਵਾਸਤੇ ਅ ਉਹ ਗਲਤੀਆਂ ਨੇ ਕੀ ਬੋਲਦੇ ਇਹਨੂੰ ਕੀ ਕਹਿੰਦੇ ਨੇ ਅਹ ਇੱਕ ਤਾਂ ਵੈਕੈਂਸੀ ਹੋ ਗਈ ਛੋਟੀ ਛੋਟੀ ਸਕੀਮਾਂ ਨੇ ਅਕਾਲੀ ਦਲ ਦੀ ਸਰਕਾਰ ਉਹ ਸਾਡੇ ਹਾਂ ਸਕੀਮ ਸਕੀਮ ਕਿਨਾਂ ਦੀ ਕਹਿਣਾ ਨਿਕਾਲਦੀ ਹੈਏ ਕਿ ਅੱਜ ਇੱਕ ਕਿਸ ਸਾਰਿਆਂ ਨੂੰ ਬੇਰੋਜ਼ਗਾਰ ਬੱਤਾ ਮਿਲੇਗਾ ਲੇਡੀਜ਼ ਜੋ ਵਿਡੋ ਪੈਨਸ਼ਨ ਹੈ ਉਹਨੂੰ ਪੈਂਤੀ ਸੌ ਵੀ ਮਿਲੇਗਾ ਹੁਣ ਇਹ ਸਾਡੇ ਤਾਂ ਟੈਕਸ ਤੋਂ ਤਾਂ ਪੈਸੇ ਜਾਂਦੇ ਪਏ ਨੇ ਤੇ
ਜੀ
ਹੈਗਾ ਵ ਕਿ ਜੋ ਜ਼ੀਰੋ ਪਰਸੈਂਟ ਟੈਕਸ ਦੇ ਅੰਦਰ ਅੰਦਰ ਫਿਰ
ਜੀ ਜੀ ਮੈਂ ਤੁਹਾਨੂੰ ਦੱਸਣਾ ਜੋ ਜ਼ੀਰੋ ਪਰਸੈਂਟ ਟੈਕਸ ਹੈਗਾ ਹਾਂ ਬਿਲਕੁਲ ਸਹੀ ਕਹਿੰਦੇ ਪਏ ਹੋ ਮਤਲਬ ਕਿ ਬੰਦੇ ਨੂੰ ਪ੍ਰੋਫਿਟ ਹੰਡਰਡ ਪਰਸੈਂਟ ਹੋ ਰਿਹਾ ਕੋਈ ਸਰ ਸਰਕਾਰ ਨੂੰ ਦੇਣਾ ਨ ਪੈ ਰਿਹਾ ਤਾਂ ਵੀ ਸਰਕਾਰ ਤਾਂ ਵੀ ਤਾਂ ਵੀ ਤਾਂ ਵੀ ਦੁਬਈ ਦੁਬਈ ਵਰਗਾ ਸ਼ਹਿਰ ਤਾਂ ਵੀ ਡਿਵਲਪ ਹੁੰਦੇ ਕਿਉਂ ਆਉਂਦੇ ਪਏ ਨੇ ਬੁਰਜ ਖ਼ਲੀਫਾ ਬੁਰਜ ਅਲਅਰਬ ਤੇ ਮਤਲਬ ਕਿ ਅੰਗਰੇਜ਼ ਲੋਕ ਆਉਂਦੇ ਨੇ ਡੋਲਰ ਲੈ ਕੇ ਆਉਂਦੇ ਨੇ ਉੱਧਰ ਤ ਦੁਬਈ ਤ ਦੁਬਈ ਵਰਗਾ ਦੇਸ਼ਾਂ ਨੇ ਨਾ ਜੋ ਬੜੇ ਵਡੇ ਸ਼ੇਖ ਹੈ ਇਹਨਾਂ ਨੇ ਜਾਨ ਮੂਝ ਕੇ ਇਹ ਚੀਜ਼ਾਂ ਬਣਾਈਆਂ ਨੇ ਤਾਂ ਕਿ ਟੂਰਿਸਟ ਆਉਣ ਹੋਰ ਆਪਣਾ
ਸਹੀ ਹੈ ਸਹੀ ਹੈ ਸਹੀ ਆ ਹਮ
ਹਾਂਜੀ ਤੇ ਹਾਂਜੀ ਤੇ ਫਿਰ ਮਤਲਬ ਕਿ ਅਸੀਂ ਜੋ ਇੰਡੀਅਨਸ ਹੈਗੇ ਨੇ ਪੇੜ ਕੱਟ ਰਹੇ ਨੇ ਜਿੰਹਦੇ ਵਜ ਨਾਲ ਆਕਸੀਜਨ ਦੀ ਕਮੀ ਮਤਲਬ ਮਤਲਬ ਕਿ ਆਕਸੀਜਨ ਦੀ ਕਮੀ ਤੋਂ ਨਹੀਂ ਹੋ ਰਹੀ ਪਰ ਆਕਸੀਜਨ ਵਿੱਚ ਕਾਫ਼ੀ ਮਤਲਬ ਕਿ ਉਗੰਧ ਹੈਗਾ ਪ੍ਰਦੂਸ਼ਣ ਹੈਗਾ
ਸਹੀ ਗੱਲ ਹੈ ਤ ਖਰਾਬ ਕਰ ਰਿਹਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ
ਜੀ ਤੇ ਫਿਰ ਹੁਣ ਤੁਸੀਂ ਕੀ ਦ ਮਤਲਬ ਕੀ ਸੋਚਦੇ ਹੋ ਕਿ ਅਸੀਂ ਪੇੜ ਲਗਾਉਣੇ ਚਾਹੀਦੇ ਨੇ ਅਗਰ ਪੇੜ ਲਗਾਉਣੇ ਚਾਹੀਦੇ ਨੇ ਤਾਂ ਕਿੱਥੇ ਲਗਾਈਏ ਉਹ ਦੁਬਾਰਾ ਕੱਟ ਦੇਣਗੇ ਫ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਚ
ਆਪਣਾ ਆਪਣੇ ਘਰ ਤ ਤਾਂ ਕੋਈ ਕੁਛ ਨੀ ਕਰ ਸਕਦਾ ਹੈ ਨਾ ਜੋ ਤੁਹਾਡਾ ਏਰੀਆ ਹੈ ਉਦੋਂ ਤਾਂ ਕੋਈ ਕੁਛ ਨੀ ਕਰ ਸਕਦਾ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਕਹੋ ਤੁਹਾਡਾ ਜਨਮ ਦਿਨ ਹੈ ਤੁਸੀਂ ਪੇੜ ਲਗਾਓ ਅੱਜ ਐ ਵੇ ਤੁਸੀਂ ਪੇੜ ਲਗਾਓ ਉਹਨੂੰ ਤੁਸੀਂ ਰੋਜ਼ ਪਾਣੀ ਦਓ ਤੂੰ ਜਿਵੇਂ ਜਿਵੇਂ ਵੱਡਾ ਹੋਏਗਾ ਤੇਰੇ ਨਾਲ ਨਾਲ ਪੇੜ ਵੱਡਾ ਹੋਏਗਾ ਤੇਰਾ ਫਰੈਂਡ ਹੈ ਅਸੀਂ ਅਗ ਬੱਚੇ ਨੂੰ ਐਵੇਂ ਬੋਲ ਸਕਦੇ ਆ ਕਹਿ ਸਕਦੇ ਹਾਂ ਮੇਰਾ ਬੇਟਾ ਕਰਦਾ ਬੜਾ ਪਿਆਰਾ ਪਿਆਰੇ ਕੰਮ ਕਰਦਾ ਉਹ ਟਮਾਟਰ ਨੂੰ ਅਹ ਕੱਟ ਕੇ ਉਹਦੇ ਚ ਜੋ ਸੀਡਸ ਆਉਦੇ ਨੇ ਉਹਨੂੰ ਉਹ ਧੁੱਪੀ ਚ ਰੱਖੇਗਾ ਫੇਿਰ ਉਹ ਸੀਡਸ ਲਗਾਏਗਾ ਫਿਰ ਪਾਣੀ ਦੇਗਾ ਰੋਜ਼ ਪਰ ਜਾਏਗਾ ਫਰ ਦੇਖਦਾ ਮੰਮਾ ਅੱਜ ਇੱਕ ਇੱਕ ਪਲਾਂਟ ਆਇਆ ਅਜ ਦੂਸਰਾ ਉਹ ਆਇਆ ਉਹਦੇ ਚ ਇੱਕ ਇੱਕ ਹੋਰ ਪਤਾ ਆਇਆ ਫੇਿਰ ਬੱਚਾ ਦੇਖਦਾ
ਜੀ ਹ
ਪੇਰੈਂਟਸ ਤੋਂ ਹੀ ਨੇ ਉਹ ਆਈਡੀਅਲ ਆਪਣੇ ਪੇਰੈਂਟਸ ਨੂੰ
ਹਾਂਜੀ
ਤੁੂੰਹੀ ਦੇਖਦੇ ਹੁਣ ਮੈਂ ਆਪਣੇ- ਫੇ ਮੈਂ ਆਪਣੇ ਪਿੱਕੇ ਆਏ ਦੀਾਂ ਮੈਂ ਆਪਣੇ ਭਰਾ ਨੂੰ ਦੇਖਣੀ ਆ ਮੈਂ ਜਿੰਨੀ ਵਾਰ ਵੀ ਦੇਖਿਆ ਉਸ ਲੜਕੇ ਨੂ ਸਿਰਫ ਫੋਨ ਹੀ ਚਲਾਉਂਦੇ ਦੇਖਿਆ ਉਹ ਗੇਮ ਖੇਲੀ ਜਾਂਦਾ ਖੇਲੀ ਜਾਂ ਮੈਂ ਕਿ ਤੇਰੇ ਬੱਚਿਆਂ ਤੇ ਕੀ ਇਫੈਕਟ ਪੈਂਦਾ ਪਿਆ ਮੇਰੇ ਬੱਚੇ ਕਿ ਸਿੱਖਦਾ ਪੈ ਨਾ ਕਿ ਮੇਰਾ ਤੇ ਉਹ ਗੇਮ ਖੇਡਦਾ ਪਿਆ ਕਿ ਮੈਂ ਵੀ ਅਗਰ ਤੂੰ ਇਸ ਜਗ੍ਹਾ ਕੁਛ ਹੋਰ ਚੰਗਾ ਕੰਮ ਬੱਚਾ ਉਹ ਦੇਖੇ ਕਿ ਮੇਰਾ ਫ ਉਹ ਚੰਗਾ ਕੰਮ ਕਰਦਾ ਵੈ ਮੈਂ ਵੀ ਕਰਨਾ ਵਾ
ਹਾਂਜੀ
ਉਹ ਸੁਲਝਾਏਗਾ ਨਾ
ਜੀ ਹੁਣ ਜਿਵੇਂ ਹੁਣ ਸਾਡਾ ਫੈਸਟੀਵਲ ਹੁੰਂਦਾ ਹੈ ਸਾਡੇ ਕਈ ਫੈਸਟੀਵਲ ਆਉਂਦੇ ਨੇ ਇੰਡੀਅਨਸ ਜੀ ਖਾਸ ਕਰ ਸਭ ਤੋਂ ਵੱਡਾ ਫੈਸਟੀਵਲ ਹੈਗਾ ਦੀਵਾਲੀ ਓਕੇ ਜੀ ਹਾਂਜੀ ਹਾਂਜੀ ਜਿਹੜੇ ਸਿੱਖ ਵੀ ਬਣਾਉਂਦੇ ਨੇ ਹਿੰਦੂ ਵੀ ਬਣਾਉਂਦੇ ਨੇ ਠੀਕ ਹੈ ਪੂਰੇ ਉਹ ਵੀ ਫੁੱਲ ਜ਼ੋਰੋ ਸ਼ੋਰੋ ਨਾਲ ਠੀਕ ਹੈ ਜੀ ਅਤੇ ਫਿਰ ਹੁਣ ਠੀਕ ਹੈ ਅਤੇ ਫਿਰ ਅਗਰ ਔਕਸੀਜਨ ਜਾਂ ਫਿਰ ਪੋਲਿਊਸ਼ਨ ਨੂੰ ਘੱਟ ਕਰਨਾ ਤਾਂ ਫਿਰ ਪਟਾਕੇ ਵੀ ਨਹੀਂ ਚਲਾਉਣੇ ਚਾਹੀਦੇ। ਪਰ ਫਿਰ ਵੀ ਫਿਰ ਵੀ ਕਰੋੜੋ ਮਤਲਬ ਕਿ ਚਾਈਨਾ ਤੋਂ ਪਟਾਕੇ ਆਂਦੇ ਨੇ। ਕਈ ਹਜ਼ਾਰ ਕਈ ਹਜ਼ਾਰ ਲਾਖ ਕਰੋੜ ਰੁਪਏ ਦਾ ਮੁਨਾਫ਼ਾ ਹੋਦਾ ਹੈ, ਮਤਲਬ ਕਿ ਇੰਡੀਅਨ ਗਵਰਮੈਂਟ ਨੂੰ ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਔ ਚਾਈਨਾ ਤੋਂ ਟਰਾਂਸਪੋਰਟ ਹੁੰਦੇ ਨੇ ਪਟਾਕੇ ਤੋਂ ਟੈਕਸ ਕੱਢ ਕੇ ਜਾਂਦੈ।
ਠੀਕ ਹੈ।
ਕਾਰ ਨੂੰ ਟੈਕਸ ਮਿਲਦਾ ਇਸ ਕਰਕੇ ਪਟਾਕੇ ਵੀ ਅਸੀਂ ਬਰਥ ਕਰਦੇ ਆਂ। ਤੇ ਤਾਂ ਵੀ ਗਵਰਮੈਂਟ, ਮਨਾ ਨੀ ਕਰਦੀ। ਔਰ ਐ ਬੜਾ ਵੱਡਾ ਨੁਕਸਾਨ ਹੈਗਾ ਦੀਵਾਲੀ ਚੋਂ ਇਤਨਾ ਪ੍ਰਦੂਸ਼ਣ ਔਂਦੈ ਕਿ ਤੁਸੀਂ ਮੈਂ ਤੈਨੂੰ ਸਲਾ ਦੇਣਾ ਕਿ ਤੁਸੀਂ ਘਰ ਦੇ ਬਾਰ ਹੀ ਨਾ ਨਿਕਲੋ ਉਸ ਦਿਨ।
ਕੀ ਦੱਸਾਂ ਮੇਰੇ ਆਪਣੇ ਭੈਣ ਭਰਾਵਾ ਨੂੰ ਸਾ ਦੀ ਦਿੱਕਤ ਹੈਗੀ ਹੈ। ਤੇ ਮੇਰੀ ਭੈਣ ਤਾਂ ਔ ਕਮਰੇ ਔ ਜੋ ਅਗਰ ਉਦਾ ਵੱਡਾ ਘਰ ਹੈਗਾ ਨਾ ਔ ਜੋ ਘਰ ਦਾ ਸਭ ਤੋਂ ਕੋਨਾ ਹੈਗਾ ਨਾ ਉੱਧਰ ਜਾ ਕੇ ਦਵਾਜ਼ਾ ਬੰਦ ਕਰਕੇ ਬੈ ਜਾਂਦੀ। ਮੈਂ ਤਾਂ ਬਾਰ ਆ ਈ ਨੀ ਸਕਦੀ।
ਜੀ।
ਆਈ ਨੀ ਸਕਦੀ। ਮੇਰੀ ਬੂਆ ਸੱਸ ਹੈਗੀ ਉਨੂ ਬੜੀ ਵੱਡੀ ਦਿੱਕਤ ਹੈਗੀ ਏ ਸਾ ਦੀ ਔ ਵੀ ਐਵੇਂ ਕਰਦੀ ਏ ਹੁਣ ਉਨਾਂ ਨੂੰ ਨਾ ਇੱਕ ਮਸ਼ੀਨ ਆ ਗੀ ਏ, ਜੈ ਤਾਨੂੰ ਦੱਸਾਂ ਏਕ ਮਸ਼ੀਨ ਆ ਗੀ ਲੈ ਸਾਡੇ ਇੱਕ ਕੂਣੀ ਜਿੰਨੀ ਬ ਕੂਣੀ ਜਿੰਨੀ ਮਤਲਬ ਸਾਡੀ ਬਾਜੂ ਏ ਨਾ ਉਨੀ ਜਿੰਨੀ ਸਾਈਜ਼ ਜਿਨੀ ਇੱਕ ਮਸ਼ੀਨ ਐ, ਔ ਨਾ ਕਮਰੇ ਦੇ ਵਿੱਚ ਰਖ ਤੀਏ। ਕਿ ਜੋ ਔ ਹ ਜੋ ਸਾਡਾ ਆਕਸੀਜਨ ਲੈਵਲ ਐ ਜੋ ਕਮਰ ਹੈ ਨਾ, ਔਦੀ ਜੋ ਗੰਦੀ ਹਵਾ ਹੈਗੀ ਏ ਨਾ ਔ ਅਪਣੇ ਅੰਦਰ ਲੇ ਲੈਂਦੀ ਏ। ਸਮਝ ਰੇ ਔ।
ਜੀ ਜੀ ਮਲਬ ਕਿ
ਔਕਸੀਜਨ ਅ ਹਾਂ ਫਿਲਟਰ ਫਿਲਟਰ‌। ਟਰਫੀਲ ਟਰ ਔ ਹਵਾ ਨੂੰ ਫਿਲਟਰ ਕਰ ਦੇ ਲੈਕ ਜਿਵੇਂ ਹੁਣ ਔ ਆ ਰੀ ਏ ਅ ਔ ਆ ਰਿਐ ਅਸ ਤੂੰਆਂ ਆਂਦਾ ਪਿਆ। ਔ ਤੂੰਆਂ ਦੰਦਾ ਤੂੰਆਂ ਫਟਾ ਫਟਾ ਗੰਦਾ ਤੂੰਆਂ ਅਪਣੇ ਕੋਲ ਲੈ ਕੇ ਨਾ ਅੱਛੀ ਹਵਾ ਭਰ ਦਿੰਦਾ ਹੈ। ਹੁਣ ਉਦੇ ਨਾਲ ਮੇਰੀ ਸ ਮੇਰੀ ਪੁਆ ਸੱਚ ਕ- ਹਰ ਦੀਵਾਲੀ ਦੇ ਸੀਜ਼ਨ ਦੇ ਵਿੱਚ ਹੋਸਪਿਟਲ ਐਡਮਿਟ ਹੋ ਕੇ ਆਉਂਦੀ।
ਜੀ ਇਨਦਾ ਮਤਲਬ ਉਹ ਜੋ ਫ ਇਨਦਾ ਮਤਲਬ ਉਹ ਜੋ ਫਿਲਟਰ ਹੈਗਾ ਮਤਲਬ ਮਾਸਕ ਤੱਕ ਕੰਮ ਕਰਦਾ ਹੈ, ਔਰ ਫਿਰ ਅਸੀਂ ਇਹਨਾਂ ਨੂੰ ਮਤਲਬ ਕਿ ਵਿੰਡੋ ਤੇ ਲਗਾਉਣਾ।
ਨਹੀਂ ਵਿੰਡੋ ਤੇ ਨਹੀਂ ਲਾਇਆ ਹੁਣ ਲੈਂਪ ਆਯਾ ਜੇ ਲੈਂਪ ਪ ਜਿਵੇਂ ਲੈਂਪ ਅਸੀ ਸਾਈਡ ਚ ਰ ਮੈਂ ਨਾ ਟੇਬਲ ਦੇ ਉੱਪਰ ਉਹ ਉਹਨਾਂ ਨੇ ਐਵੇਂ ਆਪਣੇ ਸਰਹਦ ਰੱਖਿਆ ਦਾ ਕਹਿੰਦਾ ਇਹੀ ਹੈਗੇ ਜਿਹਨੇ ਮ ਬਚਾਇਆ ਜਾਵੇ ਨਹੀਂ ਮੈਂ ਫਿਰ ਹੋਸਟਲ ਪਹੁੰਚ ਜਾਣਾ ਸੀਂ ਦੀਵਾਲੀ ਤੋਂ ਅਗਲੇ ਤੇ
ਓਕੇ ਠੀਕ ਹੈ ਅੱਛਾ ਅਜੇ ਛੋਟੀ ਜੀ ਗੱਲ ਪੁੱਛਣੀ ਤੁਹਾਡੇ ਤੋਂ ਅਗਰ ਉਸ ਫਿਲਟਰ ਨੂੰ ਅਗਰ ਤੁਸੀਂ ਵਿੰਡੋ ਸਾਈਡ ਨਹੀਂ ਰੱਖਿਆ ਤਾਂ ਸਾਈਡ ਤੇ ਰੱਖਿਆ ਦਾ ਤਾਂ ਫਿਰ ਹਵਾ ਅਗਰ ਵਿੰਡੋ ਸਾਈਡ ਤੋਂ ਆ ਰਹੀ ਹੈ ਤਾਂ ਉਹ
ਵਿੰਡੋ ਹੈ ਹੀ ਨੀ ਵਿੰਡੋ ਉਹਨਾਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਇਧਰ ਖੁੱਲੇ ਖੁੱਲੇ ਘਰ ਹੁੰਦੇ ਨੇ ਦੋ ਸੌ ਦੋ ਸੌ ਗਜ ਘਰ ਹੈਗੇ ਨਾ ਕੋਈ ਵਿੰਡੋ ਹੈ ਨਾ ਕੁਛ ਅਗਰ ਵਿੰਡੋ ਹੈਗੀ ਆ ਵੀ ਨਹੀਂ ਉਹ ਹਰ ਵਕਤ ਬੰਦ ਰੱਖਦੇ ਨੇ ਏਸੀ ਚੱਲਦੇ ਪਏ ਨੇ
ਜੀ
ਹੁੰਦਾ ਕੋ ਆਜ ਕ ਵਿੰਡੋ ਨਹੀਂ ਹੈਗਾ ਵਿਡ ਬੋ ਮਤ ਵਿੰਡ ਖ਼ਤਮ ਹੋ ਚੁੱਕੀਆ ਨੇ
ਜੀ ਜੀ ਤੇ ਇੱਕ ਗੱਲ ਹੋਰ ਪੁੱਛਣੀ ਸੀ ਜੇ ਇਹ ਜੋ ਏ ਸੀ ਆਉਂਦਾ ਰੁਪ ਓਕੇ ਚਲੋ
ਹਾਂਜੀ ਠੀਕ ਹੈ ਜੀ ਧ ਬਾਦ ਚ ਗੱਲ ਓਕੇ ਜੀ੍ਰ